ਓ
ਹੈਲੋ ਸਸ੍ਰੀ ਕਾਲ ਜੀ
ਅਜ
ਹੈਲੋ
ਹੈਲੋ
ਹੈਲੋ ਸਸ਼੍ਰੀ ਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ ਜੀ
ਤੁਹਾਡੀ ਆਵਾਜ਼ ਕਟ ਰਹੀ ਐ ਜੀ ਬਹੁਤ ਦੂਰੋਂ ਤੁਹਾਡੀ ਆਵਾਜ਼ ਆ ਰਹੀ ਐ
ਹੁਣ ਠੀਕ ਆ ਰੇ ਐ
ਥੋੜ੍ਹਾ ਜਿਹਾ ਫੋਨ ਤੁਸੀਂ ਨੇੜੇ ਕਰੋ ਹੈਲੋ
ਹਾਂਜੀ ਹੁਣ ਆ ਰਹੀ ਐ ਹਾਂਜੀ ਸ਼ਸ਼ੀ ਕਾਲ ਜੀ ਹੋਰ ਕਿਵੇਂ ਓ
ਬਸ ਜੀ ਠੀਕ ਠਾਕ ਤੁਸੀਂ ਦੱਸੋ
ਹਾਂਜੀ ਬਸ ਵਧੀਆ ਹੋਰ ਘਰ ਪਰਿਵਾਰ ਸਾਰੇ ਕਿਵੇਂ
ਸਭ ਠੀਕ ਠਾਕ ਜੀ ਸਭ ਠੀਕ ਠਾਕ ਕਿੱਥੋਂ ਕਿੱਥੋਂ ਗੱਲ ਕਿੱਥੋਂ ਗੱਲ ਕਰ ਰਹੇ ਓ ਜੀ
ਕਿ ਜੰਮੂ ਕਸ਼ਮੀਰ
ਹਾਂਜੀ
ਜੰਮੂ ਕਸ਼ਮੀਰ
ਜੰਮੂ ਕਸ਼ਮੀਰ ਅਰੇ ਵਾਹ ਵੈਰੀ ਨਾਇਸ
ਤੇ ਇੱਧਰ ਤੇ ਬਹੁਤ ਜ਼ਿਆਦਾ ਗਰਮੀ ਹੈਗੀ ਹੈ ਮਤਲਬ ਕੀ ਪਤਾ ਨੀ ਲੱਗ ਰਿਹਾ ਕਿ ਕਦੋਂ ਬਾਰਿਸ਼ ਆ ਜਾਂਦੀ ਐ ਹਨਾ ਵੈਜੇ ਮਬ ਪਹਾੜੀ ਇਲਾਕੇ ਚ ਪਤਾ ਲੱਗਦਾ ਨੀ ਐ ਮੌਸਮ ਦਾ
ਅੱਛਾ ਅਸੀਂ ਤਾਂ ਅਸੀਂ ਮੈਂ ਤਾਂ ਜੀ ਦਿੱਲੀਓ ਗੱਲ ਕਰ ਰਿਹਾ ਜੀ ਤੁਹਾਡੇ ਵੈਦਰ ਤਾਂ ਬਹੁਤ ਹੀ ਗਰਮੀ ਐ ਸਾਡਾ ਤਾਂ ਬਹੁਤ ਬੁਰਾ ਹਾਲ ਹੋਇਆ ਗਰਮੀ ਕਰਕੇ ਹਿਊਮੀਡਿਟੀ ਇੰਨੀ ਜ਼ਿਆਦਾ ਐ ਤੇ ਉਮਸ ਨਾ ਅਹ ਜਿਹੜਾ ਐ ਬਹੁਤ ਜ਼ਿਆਦਾ ਕੰਮ ਖ਼ਰਾਬ ਕਰਦੀ ਐ ਅਹ ਯਾ ਤਾਂ ਗਰਮੀ ਪੈ ਜਾਵੇ ਯਾ ਫਿਰ ਬਾਰਸ਼ ਪੈ ਜਾਵੇ ਜਿਹੜਾ ਵਿਚ ਵਿਚ ਵਾਲਾ ਮੌਸਮ ਹੁੰਦਾ ਨਾ ਹਿਮਿਡਿਟੀ ਵਾਲਾ ਐਹ ਬਹੁਤ ਕਮ ਖਰਾਬ ਕਰਦਾ
ਬਿਲਕੁਲ ਜੀ ਬਿਲਕੁਲ ਸਹੀ ਹੈਲਥ ਹੈਲਥ ਵੀ ਡਾਊਨ ਕਰ ਦਿੰਦਾ ਆ
ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜਿਹੜਾ ਬੰਦਾ ਬਾਹਰ ਨਿਕਲ ਜਾਵੇ ਕਰੋ ਮਤਲਬ ਅਹ ਫਰੈਸ਼ ਹੋ ਕੇ ਤੁਸੀਂ ਬਾਹਰ ਨਿਕਲ ਰਹੇ ਹੋ ਨਹਾ ਤਹੋ ਕੇ ਤਿਆਰ ਸ਼ਿਆਰ ਹੋ ਕੇ ਤੇ ਜਦੋਂ ਤੁਸੀਂ ਓ ਪਸਾਰੋ ਉਹ ਵੀ ਦਸ ਪੰਦਰਾਂ ਮਿੰਟ ਦੇ ਕੰਮ ਵਾਸ ਤੁਸੀਂ ਬਾਹਰ ਜਾ ਰਹੇ ਓ ਤੁਸੀਂ ਵਾਪਸੀ ਆ ਰਹੇ ਓ ਤੁਹਾਨੂੰ ਪਤਾ ਲੱਗਦਾ ਕਿਸ਼ ਬਿਲਕੁਲ ਈ ਬੁਰਾ ਹਾਲ ਹੋ ਜਾਂਦੈ
ਹਾਂਜੀ ਹਾਂਜੀ ਸਹੀ ਕਹਿ ਰਹੇ ਔ ਤੁਸੀ ਬਿਲਕੁਲ ਉਹ ਤਾਂ ਹੈ ਹੀ ਐ
ਮੌਸਮ ਦਾ ਏਦਾਂ ਹੀ ਅ
ਹਾਂਜੀ ਹਾਂਜੀ ਤੇ ਹੋਰ ਅਹ ਅਹ ਜੰਮੂ ਕਸ਼ਮੀਰ ਕਿਹੜੀ ਕਿਹੜੀ ਸਾਈਡ ਰਹਿੰਨੇ ਓ ਤੁਸੀਂ ਕਟਰਾ ਦੇ ਲਾਗੇ ਰਹਿੰਨੇ ਹੋ?
ਨਹੀਂ ਜੰਮੂ ਨੂੰ,
ਹਾਂਜੀ?
ਟੇਨ ਜੰਮੂ।
ਤੁਹਾਡੀ ਥੋੜੀ ਆਵਾਜ਼ ਕੱਟ ਗਈ ਜੀ।
ਮੇ ਨਹੀਂ ਮੇਨ ਜੰਮੂ ਐ।
ਅੱਛਾ ਮੇਨ ਜੰਮੂ ਦੇ ਵਿੱਚ ਹੀ ਠੀਕ-ਠੀਕ, ਠੀਕ ਮੈਂ ਅਸੀਂ ਛੋਟੇ-ਛੋਟੇ, ਇਕ ਹੁੰਦੇ ਏ ਅਸੀਂ ਜੰਮੂ ਹੋ ਆਏ ਸੀਗੇ ਕਟਰੇ ਦੇ ਵਿੱਚ ਹੁੰਦੇ ਜਦੋਂ ਇਕ ਵੈਸ਼ਨੋ ਦੇਵੀ ਦੀ ਟ੍ਰਿਪ ਸੀਗੀ ਸਾਡੀ।
ਹਾਂਜੀ ਉਹ ਕਟਰਾ ਅੱਗੇ ਜ
ਹਾਂ ਕਟਰਾ ਥੋੜਾ ਅੱਗੇ ਪੈਂਦਾ ਨਾ ਜੀ ਸੋ ਉੱਧਰ ਹੀ ਅਸੀਂ ਇਕ ਉਹੀ ਮੈਨੂੰ ਯਾਦ ਹੈ ਵੀ ਅਸੀਂ ਲਾਸਟ ਟਾਈਮ ਉੱਧਰ ਹੀ ਆਏ ਸੀਗੇ ਦੋ ਹਜ਼ਾਰ ਦੋ- ਤਿੰਨ ਦੀ ਗੱਲ ਹੈ। ਸੋ ਬੜਾ- ਬੜਾ ਵਧੀਆ ਲੱਗਿਆ ਸੀ ਉਸ ਟਾਈਮ ਤਾਂ ਟ੍ਰੈਫਿਕ ਵੀ ਘੱਟ ਹੁੰਦਾ ਸੀ, ਹੁਣ ਤਾਂ ਬੜੀ ਲੋਕੀ ਜਾਂਦੇ ਨੇ ਇੱਧਰ ਘੁੰਮਣ ਫਿਰਨ ਤੇ ਗੱਡੀਆਂ- ਗੁੱਡੀਆਂ ਲੈ ਕੇ। ਤੇ ਕਾਫੀ ਜਾਮ ਵੀ ਮਿਲਦਾ ਜਾਮ ਵੀ ਕਾਫੀ ਮਿਲ-
ਹਾਂਜੀ ਸਾਰੇ ਪਾਸੇ ਇਹੀ ਹਾਲ ਹੈ ਸਾਡੇ ਇੱਧਰ ਵੀ ਬਹੋਤ ਜ਼ਿਆਦਾ ਜਾਮ ਹੈ ਟ੍ਰਫਿਕ ਹੀ। ਇਤਨਾ ਹੈ ਨਾ, ਬਹੋਤ ਟ੍ਰੈਫਿਕ ਹੈਗਾ ਆ। ਜੰਮੂ ਕਸ਼ਮੀਰ ਦੀ ਖ਼ਾਸੀਅਤ ਹੈਗੀ ਦੇਖੋ ਜਿਵੇਂ ਕਿੱਥੇ ਮਤਲਬ ਕਿ ਅ ਮੈਰਿਡ ਵੂਮੈਨ ਵਗੈਰਾ ਹੈਗੇ ਨੇ ਨਾ ਜਿਵੇਂ, ਕਈ ਲੋਕੀ ਮਤਲਬ ਸ਼ਾਇਦ ਦੇਖੋ ਸ਼ਾਇਦ ਹਾਊਸ ਵਾਈਫ ਕੰਮ ਨੀ ਕਰਦੀਆਂ ਹਨਾ ਸਿਰਫ, ਕਾਰ ਹੀ ਰਹਿੰਦੀਆਂ ਨੇ, ਏਧਰ ਕੋਈ ਦਿੱਕਤ ਹੈ ਹੀ ਨੀ ਹੈ ਕਿ ਹਾਊਸ ਵਾਈਫ ਹ- ਕੰਮ ਕਰ ਰਹੀ ਹੈ ਆਪਣਾ ਗੱਡੀ ਚਲਾ ਰਹੀ ਤੇ ਇਜਿਟ ਤੋਂ ਇਜਿਟ, ਲੇਡੀਜ਼ਨਾ ਆਪਣੀਆਂ ਗੱਡੀਆਂ ਚਲਾਉਂਦੀਆਂ ਹੈਗੀਆਂ ਨੇ, ਘਰ ਬੈ ਕੇ ਕੋਈ ਰਾਜੀ ਹੀ ਨਹੀਂ ਆ। ਸਾਰੇ ਆਪਣੇ ਆਪ, ਨੂੰ ਨਾ ਹਾਂ ਬਿਜ਼ੀ ਰੱਖਣਾ ਚਾਹੁੰਦੇ ਆ ਇੱਥੇ ਕਿ ਅਸੀਂ ਬਿਜ਼ੀ ਰਹੀਏ ਅਸੀਂ ਘਰ ਨੀ ਰਹਿਣਾ।
ਅੱਛਾ ਜੀ ਅੱਛਾ ਮਤਲਬ ਕਲਚਰ ਹੁਣ ਟਰਾਂਸਫੋਰਮ ਹੋ ਗਿਆ ਉੱਥੇ ਪਹਿਲਾਂ, ਅਹ ਜਿਹੜੀ ਰੇਸ਼ੀਓ ਆ ਹਾਊਸ ਵਾਈਫ ਦੀ ਉਹ ਘੱਟ ਗਈਆਂ ਨੇ ਤੇ ਵਰਕਿੰਗ ਵੂਮੈਨ ਦੀ ਜ਼ਿਆਦਾ ਹੋ-
ਬਿਲਕੁਲ ਜੀ ਬਿਲਕੁਲ ਜਿਵੇਂ ਕਿ ਹੁਣ ਨਿਊ ਬੋਰਨ ਬੇਬੀ ਹੋਈ ਨਾ ਕਿਸੀ ਦੇ ਘਰ ਵੂਮੈਨ ਦੇ, ਉਹ ਸਿਰਫ ਦੋ- ਤਿੰਨ ਮਹੀਨੇ ਤਕ ਘਰ ਬਹਿੰਦੀ ਹੈ ਉਸ ਤੋਂ ਬਾਅਦ ਉਹ ਕੀ ਕਰਦੀ ਹੈ ਘਰ, ਕਿਸੇ ਮਤਲਬ ਲੇਡੀਸ ਨੂੰ ਰੱਖ ਲੈਂਦੀ ਹੈ ਕਿ ਤੂੰ, ਮੇਰਾ ਬੇਬੀ ਦੇਖਣਾ ਹੈ ਉਹ ਆਪ ਜੋਬ ਤੇ ਚਲੀ ਜਾਂਦੀ ਐ।
ਅੱਛਾ ਮਤਲਬ ਉੱਧਰ ਸੈਟਅਪ ਹੋ ਗਿਆ ਵੈਸੇ ਇਨਫਰਾਸਟਕਚਰ ਜਿਹੜਾ ਆਪਣਾ, ਅਹ ਇਹਦੋ ਆਪਣਾ ਜਿਹੜੀ- ਅ ਧਾਰਾ ਹਟੀ ਹੈ ਆਪਣਾ ਸੈਕਸ਼ਨ ਜਿਹੜਾ ਹਟਿਆ ਤਿੰਨ ਸੌ ਸੱਤਰ ਦਾ ਉਹ ਤੋਂ ਬਾਅਦ ਫੇਰ ਹੋ ਗਿਆ ਉਹ ਤੋਂ ਬਾਅਦ- ਮਤਲਬ ਓਪਨ ਹੋ ਗਈਆਂ ਮਤਲਬ ਕੰਪਨੀ ਵਗੈਰਾ ਖੁੱਲ ਗਈਆਂ ਨੇ ਉੱਥੇ
ਬਿਲਕੁਲ ਨਹੀਂ ਪੂਰਾ ਜੰਮੂ ਸ਼ੇਅਰ ਕੰਪਨੀ ਵਗੈਰਾ ਖੁੱਲੀ ਵੀ ਏ ਸਾਰੀਆਂ ਇੱਥੇ।
ਅੱਛਾ ਕਿਉਂਕਿ ਪਹਿਲਾਂ ਤੇ ਅਹ, ਸੀਸ- ਟਮ ਸੀਗਾ ਨਾ ਕਿ ਵੀ ਬੋਤ ਮਤਲਬ ਰੁਜ਼ਗਾਰ ਘੱਟ ਸੀ। ਅ ਆਲਮੋਸਟ ਮੈਂ- ਮੈਂ ਨੋਟਿਸ ਕਰ ਦ ਹੁੰਦਾ ਸੀ ਮੇਰੇ ਵੀ ਕਈ- ਕਈ ਕਲੀਗ ਨੇ ਆਪਣਾ- ਜ ਐਂਡ ਤੋਂ, ਤੇ ਕਾਫੀ ਗੁੜਗਾਓ ਕੰਮ ਕਰਦੇ ਨੇ। ਮੈਂ ਵੀ ਗੁੜ ਵੈਸ ਮੇਰੀ ਵੀ ਕੰਪਨੀ ਗੁੜਕਾਉਈ ਈ ਹੈ ਸੋ ਇਹੀ ਸੁਣਣਾ ਚਾਹੁੰਦਾ ਸੀ ਕਿ ਹੁਣ, ਹੁਣ ਹੁਣ ਖੁੱਲੀਆਂ ਨੇ ਕਿ, ਪਹਿਲਾਂ ਦੀ ਈ ਕੰਪਨੀਆਂ ਨੇ ਉੱਥੇ?
ਲਗੇ ਵੀ ਬਹੋਤ ਬ੍ਰਾਂਚ ਨੇ ਇੱਥੇ ਬਹੋਤ ਜ਼ਿਆਦਾ ਬ੍ਰਾਂਚ ਨੇ ਬਹੋਤ ਜ਼ਿਆਦਾ ਗਰੋ ਕਰ ਲਏ ਜੰਮੂ ਕਸ਼ਮੀਰ ਨੀ ਐਹਨੇ ਬਹੋਤ ਜ਼ਿਆਦਾ।
ਓਕੇ- ਓਕੇ, ਓਕੇ ਕਿਉਂਕਿ ਮਤਲਬ ਮੈਨੂੰ ਥੋੜੀ ਨੌਲੇਜ ਘੱਟ ਹੈ ਕਿਉਂਕਿ ਉਹੀ ਜਿਹੜੇ ਅਹ ਆਪਣੇ ਕਲੀਜ ਨੇ ਉਹਨਾਂ ਤੋਂ ਈ ਸੁਣੀ ਦੈ। ਇੱਕ ਮੇਰਾ ਫਰੈਂਡ ਐ ਮਨ ਅ ਉਹ ਖਾਸ ਕਸ਼ਮੀਰ ਦੈ। ਸੋ ਬਿਲਕੁਲ ਜਸਟ ਮੇਰੇ ਨਾਲ ਈ ਪੈਦੈ ਸੋ ਉਹਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਐ। ਉਹ ਦੱਸਦਾ ਰਹਿੰਦਾ ਮੈਨੂੰ ਏਦਾਂ ਦਾਂ ਕਰਕੇ ਨਾ।
ਹਾਜੀ। ਜੰਮੂ ਚ ਤੇ ਬਹੁਤ ਨੇ। ਹਾਂ ਸ਼੍ਰੀਨਗਰ ਸਾਈਡ ਅਜੇ ਇਤਨੀਆਂ ਨਈ ਐ। ਹੁਣ ਸ਼੍ਰੀਨਗਰ ਸਾਈਡ ਪ ਪਹਿਲਾਂ ਕੋਲਜ ਖੁੱਲਿਆ ਆ। ਸ਼੍ਰੀਨਗਰ ਨਾ ਕੋਲਜ ਵਗੈਰਾ ਨਈ ਹਾਂਜੀ। ਸਿਰਫ ਨਾ ਇੰਟਰ ਕੀਤੀ ਤੇ ਜੰਮੂ ਸਾਈਡ ਆ ਕੇ ਨਾ ਪੜ੍ਹਾਈ ਵਗੈਰਾ ਕਰਦੇ ਸੀਗੇ ਅਗੇ ਜੜੀ ਕਰਨੀ ਹੁੰਦੀ ਬੀ-ਕਾਮ, ਐਮ-ਕਾਮ ਵਗੈਰਾ ਗ੍ਰੈਜੂਏਸ਼ਨ ਤੇ ਹੁਣ ਓਥੇ ਓ ਉਹ ਵੀ ਖੁੱਲ ਚੁੱਕੀ ਐ ਤੇ ਉਹਨਾਂ ਤੋਂ ਹੋਰ ਮਤਲਬ ਕਿ ਥੋੜ੍ਹਾ ਸ਼੍ਰੀਨਗਰ ਦੇ ਲੋਕੀ ਉੱਧਰ ਹੀ ਆਪਣਾ ਹੁਣ ਪੜ੍ਹਾਈਆਂ ਵਗੈਰਾ ਕਰਦੇ। ਉਹਨਾਂ ਨੂੰ ਜੰਮੂ ਆਉਣਾ ਪੈਂਦਾ ਸੀਗਾ। ਪੜਾਈਆਂ ਕਰਨ। ਗ੍ਰੈਜੂਏਸ਼ਨ ਕਰਨ। ਹਾਂਜੀ ਇਹਨਾਂ ਨੇ ਇਥੇ ਆਣਾ, ਫਿਰ ਪੀਜੀ ਲੈਣੇ। ਇੱਥੇ ਲੋਕਾਂ ਨੇ ਪੀ-ਪੀਜੀ ਬੜੇ ਖੋਲੇ ਨੇ ਸੀ ਟੀ ਯੂ ਦੇ, ਉਸ ਟਾਈਮ ਸ੍ਰੀ ਨਗਰ ਕੋਈ ਹੈ ਨੀ ਸੀਗਾ ਹੋਸ ਚ ਉਹ ਤੇ ਹੋਟਲ ਉਹ ਕਾਲਜ ਵਗੈਰਾ ਤੇ ਇੱਧਰ ਲੋਕਾਂ ਨੇ ਘਰ-ਘਰ ਇੱਕ ਰੂਮ ਰੱਖਿਐ, ਪੀਜੀ ਬਣਾ ਤਾ ਕਿ ਪੀਜੀ ਹੈਗੈ ਔਰ ਇਨਕਮ ਮਤਲਬ ਇੱਕ ਉਹਦੀ ਪੇਮੈਂਟ ਹੁੰਦੀ ਸੀ ਨਾ ਪੰਜ ਹਜ਼ਾਰ-ਸੱਤ ਹਜ਼ਾਰ। ਇਸ ਤਰ੍ਹਾਂ ਹਾਂਜੀ ਬਿਲਕੁਲ।
ਓਕੇ-ਓਕੇ। ਓਕੇ-ਓਕੇ। ਠੀਕ ਐ ਚਲੋ ਇਹ ਵੀ ਵਧੀਆ ਲੋਕਾਂ ਨੂੰ ਇੱਕ ਰਾਹ ਮਿਲ ਗਿਆ ਰੁਜ਼ਗਾਰ ਦਾ। ਆਪਣੇ ਘਰਾਂ ਦੇ ਵਿੱਚ ਈ ਲੋਕਾਂ ਨੇ ਪੀਜੀ ਬਣਾ ਲੈਣੇ। ਹੁਣ ਜਿੱਦਾਂ ਜਿੱਥੇ-ਜਿੱਥੇ ਸਟੂਡੈਂਟ ਜਾਣਗੇ, ਉੱਥੇ ਪੀਜੀ ਤਾਂ ਲੈਣਗੇ ਈ। ਰਹਿਣ ਵਾਸਤੇ ਥਾਂ‌ ਤਾ ਚਾਹੀਦੀ ਐ ਸਾਰਿਆਂ ਨੂੰ।
ਬਿਲਕੁਲ ਜੀ ਬਿਲਕੁਲ।
ਆਪਣੇ ਇੱਧਰ ਵੀ ਮੁਖਰਜੀ ਨਗਰ ਏਰੀਆ ਇੱਧਰ ਇੱਧਰ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਪੀਜ਼ੀ ਬਣਾਏ ਹੋਏ ਨੇ। ਆਪਣੇ ਮਤਲਬ ਤੁਸੀਂ ਲਾ ਲਓ ਤਿੰਨ-ਤਿੰਨ, ਚਾਰ-ਚਾਰ ਫਲੋਰਾਂ ਦੀ ਬਿਲਡਿੰਗ ਹੈਗੀ ਹੈ। ਤੇ ਉਹ ਪੂਰੀ ਦੀ ਪੂਰੀ ਬਿਲਡਿੰਗ ਆਪਣੀ ਅ ਖਾਲੀ ਕਰਕੇ ਲੋਕਾਂ ਨੇ ਮਕਾਨ ਦੂਜੇ ਲੈ ਲੈਂਦੇ ਕਿਰਾਏ ਤੇ ਤੇ ਆਪਣੇ ਜਿਹੜਾ ਜੱਦੀ ਮਕਾਨ ਆ ਉਹਦੇ ਤੇ ਉਹਨਾਂ ਨੇ ਪੀਜੀ ਬਣਾ ਲੈਣੇ ਤੇ ਪੀਜੀ ਪੂਰਾ ਆਪਣਾ ਬਿਜਨਸ ਪਰਪਸ ਲਈ ਉਹ ਯੂਜ ਕਰ ਰਹੇ ਨੇ ਪੂਰੀ ਦੀ ਪੂਰੀ ਬਿਲਡਿੰਗ ਤੇ ਆਪ ਰਹਿ ਰਹੇ ਨੇ ਦੂਜੇ ਦੂਜਾ ਫਲੈਟ ਲੈ ਲਿਆ ਕਿਰਾਏ ਤੇ ਉੱਥੇ ਰਹਿ ਰਹੇ ਨੇ। ਸੋ ਉੱਥੋਂ ਪੈਸਾ ਕਮਾ ਕੇ ਉਹਦਾ ਕਿਰਾਇਆ ਭਰ ਲਿਆ ਤੇ ਵਿੱਚ ਜਿਹੜਾ ਪੈਸਾ ਬਚ ਗਿਆ ਉਹ ਪ੍ਰੋਫਿਟ ਹੋ ਗਿਆ। ਮਤਲਬ ਇਸ ਤਰੀਕੇ ਨਾਲ ਕੰਮ ਕਰ ਰਹੇ ਨੇ। ਔਰ ਇੱਕ-ਇੱਕ ਪ੍ਰੋ ਔਰ ਇੱਕ-ਇੱਕ ਪ੍ਰੋਪਰਟੀ ਤੋਂ ਦੋ-ਦੋ, ਤਿੰਨ-ਤਿੰਨ ਪ੍ਰੋਪਰਟੀਆਂ ਬਣਾ ਲਈਆਂ ਨੇ ਲੋਕਾਂ ਨੇ ਇੱਥੇ ਇੰਨਾ ਮਤਲਬ ਮੁਖਰਜੀ ਨਗਰ ਪੂਰਾ ਹੱਬ ਐ। ਇੱਥੇ ਸਾਰੇ ਇੰਸਟੀਟਿਊਟਸ ਨੇ ਆਈ ਐਸ ਦੇ, ਆਈ ਪੀ ਐਸ ਦੀ ਜਿਹੜੀ ਲੋਕ ਤਿਆਰੀ ਕਰਦੇ ਨੇ ਹਨਾ। ਬੈਂਕ ਦੇ ਪੇਪਰਾਂ ਲਈ ਲੋਕ ਤਿਆਰੀ ਕਰਦੇ ਨੇ ਤੇ ਇੇ ਇੰਸਿਊਟਸ ਨੇ ਬਹੁਤ ਸਾਰੇ ਇ ਕੋਈ ਬਿਹਾਰ ਤੋਂ ਸਟੂਡੈਂਟ ਆ ਰਿਹਾ ਐ। ਕੋਈ ਯੂਪੀ ਤੋਂ ਆ ਰਿਹਾ ਐ। ਸੋ ਭਰਿਆ ਪਿਆ ਪੂਰਾ। ਮਤਲਬ ਤੁਸੀਂ ਜੇ ਨਿਕਲ ਜਾਓਗੇ। ਬਾਹਰ ਰਾਤੀ ਅਹ ਵੋਕ ਕਰਨ ਨਿਕਲ ਜੋਗੇ ਸੜਕ ਦਾ ਤੁਹਾਨੂੰ ਸਟੂਡੈਂਟ ਸਟੂਡੈਂਟ ਦੇਖਣਗੇ ਓਥੇ। ਕਿਉਂਕਿ ਸਾਰੇ ਪੀ ਜੀ ਨਾਲ ਲਾਗੇ, ਹਾਂਜੀ ਉੱਥੇ ਉੱਥੇ ਉਹ ਕਰਦੇ ਨੇ ਸਿਸਟਮ।
ਹਾਂਜੀ-ਹਾਂਜੀ। ਮਤਬ ਸਾਡੇ ਇੱਧਰ ਵੀ ਇਹੀ ਸਿਸਟਮ ਹੋ ਗਿਆ ਸੀਗਾ ਪਹਿਲੇ ਪਰ ਹੁਣ ਤਾਂ ਸ੍ਰੀਨਗਰ ਬਣ ਚੁੱਕਿਆ ਆ। ਤੇ ਕੋਲਜ ਹੁਣ ਬੰਦੇ ਨਾ ਉੱਥੋਂ ਘੱਟ ਹੀ ਆਂਦੇ ਮਤਲਬ ਕਿ ਪੜ੍ਹਨ ਵਾਸਤੇ। ਪਹਿਲਾਂ ਲੋਕਾਂ ਨੇ ਬੜੀਆਂ ਕਮਾਈਆਂ ਕੀਤੀਆਂ ਇੱਥੇ ਇੱਕ-ਇੱਕ ਕਮਰੇ ਦੇ ਸੱਤ-ਸੱਤ ਹਜ਼ਾਰ ਰੁਪਇਆ
ਅੱਛਾ।
ਬਿਲਕੁਲ। ਵਿੱਚ ਤਿੰਨ ਟਾਈਮ ਖਾਣਾ ਦੇਤਾ, ਰੋਟੀ ਦੇ ਦਿੱਤੀ ਤੇ ਦੋ ਟਾਈਮ ਚਾਹ ਦੇਤੀ। ਏਦਾਂ ਅਸੀਂ ਹੁਣ ਤਾਂ ਇਹਨਾਂ ਦੇ ਕੰਮ ਹੀ ਠੱਪ ਹੋ ਖੁੱਲ ਚੁੱਕੀ ਹੈ ਸਕੂਲ, ਕਾਲਜ ਵਗੈਰਾ।
ਅੱਛਾ।
ਹਾਂਜੀ, ਪਰ ਹੁਣ ਵੀ ਜ਼ਿਆਦਾ ਪੈਂਦੀਆਂ ਨਹੀਂ ਹੈਗੀਆਂ ਘਰ ਮਤਲਬ ਕੋਈ ਨਾ ਕੋਈ ਕੋਈ ਨਾ ਕੋਈ ਐ ਈ ਐ ਕਿ ਜੰਮੂ ਸ਼ਹਿਰ ਦੇ ਵਿੱਚ ਨਾ ਤੇ ਸਟੱਡੀ ਬਹੁਤ ਹੈਵੀ ਐ।
ਅੱਛਾ।
ਹਾਂਜੀ ਏਧਰ ਦੀ ਪੜ੍ਹਾਈ ਕੁਝ ਜ਼ਿਆਦਾ ਹੀ ਲੈਵਲ ਤੁਸੀਂ ਯੂਪੀ ਦਾ ਬੰਦੇ ਦਾ ਖੜਾ ਕਰ ਲੋ ਤੇ ਜੰਮੂ ਕਸ਼ਮੀਰ ਦਾ ਯੂਪੀ ਅੱਗੇ ਟੈਨ ਜੰਮੂ ਕਸ਼ਮੀਰ ਦਾ ਬੰਦਾ ਉਹਦੇ ਅੱਗੇ, ਏਟਥ ਦਾ ਖੜਾ ਹੋ ਜਾਏਗਾ ਟੈਨਥ ਦੇ ਅੱਗੇ।
ਅੱਛਾ ਜੀ, ਮਤਲਬ ਏਟ ਦੀ ਪੜ੍ਹਾਈ ਜਿਹੜੀ ਹੈ ਉਹ ਯੂਪੀ ਦੇ ਟੈਂਥ ਦੇ ਮੁਕਾਬਲੇ ਦੀ ਏ।
ਬਿਲਕੁਲ-ਬਿਲਕੁਲ, ਇੱਥੇ ਪੜ੍ਹਾਈ ਬੜੀ ਹੈਵੀ ਏ। ਉਹ ਤਿੰਨ ਲੈਗਏਜ ਤਿੰਨ-ਚਾਰ ਲੈਂਗੁਏਜ ਬੋਲਦੇ ਨੇ ਇੱਥੇ ਜੰਮੂ ਕਸ਼ਮੀਰ ਦੇ ਲੋਕ ਇੱਕ ਥੋੜ੍ਹੀ ਬੋਲਦੇ ਨੇ ਜਿਵੇਂ ਹਿੰਦੀ ਤਾਂ ਬਹੁਤ ਘੱਟ ਯੂਜ ਕਰਦੇ ਨੇ ਡੋਗਰੀ ਹੋ ਗਈ, ਪੁੰਛੀ ਹੋ ਗਈ, ਪਹਾੜ ਡੀ ਹੋ ਗਈ, ਕਸ਼ਮੀਰੀ ਹੋ ਗਈ, ਇੰਗਲਿਸ਼ ਹੋ ਗਈ, ਪੰਜਾਬੀ ਹੋ ਗਈ।
ਅਹ ਅੱਛਾ ਮਤਲਬ ਉਦੂ ਉਰਦੂ ਸਪੀਕਿੰਗ ਵੀ ਹੈਗੇ ਨੇ ਉੱਥੇ ਲੋਕ?
ਮਤਲਬ ਮੁਸਲਿਮ ਵਗੈਰਾ ਹੈਗੇ ਨੇ ਉਰਦੂ ਨੀ ਬੋਲਦੇ ਉਹ, ਉਹ ਡੋਗਰੀ ਮਤਲਬ ਜਿਵੇਂ ਮਤਲਬ ਕੋਈ ਪਿੰਡ 'ਚ ਰਹਿ ਕੇ ਡੋਗਰੀ ਬੋਲ ਰਿਹਾ ਕੋਈ ਪੁੰਛੀ ਬੋਲ ਰਿਹਾ, ਕੋਈ ਮਤਲਬ ਮਤਲਬ ਪੰਜਾਬੀ ਬੋਲ ਰਿਹਾ, ਕੋਈ ਪਹਾੜੀ ਬੋਲ ਰਿਹਾ ਏਦਾਂ ਬੋਲਦੇ ਨੇ।
ਤੇ ਇਹਨਾਂ ਦੀ ਜਿਹੜੀ ਟੋਨ ਹੁੰਦੀ ਐ ਇਹ ਸਾਰੀ ਬੋਲੀਆਂ ਦੀ ਇਹ ਪੰਜਾਬੀ ਟੱਚ ਹੀ ਹੁੰ ਹੁੰਦੀ ਆ ਬੋਲੀ ਮਲਬ ਜਿੱਦਾਂ ਅਸੀਂ ਸਮਝ ਸਕਦੇ ਆ ਕੀ ਬੋਲ ਰਹੇ ਨੇ ਹਨਾ ਬੋਲ ਤਾਂ ਨੀ ਸਕਾਂਗੇ ਅਸੀਂ ਪਰ ਅਸੀਂ ਸਮਝ ਜਾਗੇ ਵੀ ਕੀ ਗੱਲ ਕਰ ਰਹੇ ਨੇ ਹਨਾ। ਇਹ ਜਿਵੇਂ ਜਿੰਨਾ ਕਿਉਕਿ ਮੈਂ ਇੰਟਰਵਿਊ ਵਗੈਰਾ ਦੇਖੇ ਨੇ ਤੇ ਗੱਲ ਤਾਂ ਕਰਦੇ ਨੇ ਇਸ ਸੱਲ ਤਾਂ ਬਿਲਕੁਲ ਪੰਜਾਬੀ ਵਰਗੀ ਲੱਗਦੀ ਏ ਪਰ ਥੋੜ੍ਹੀ ਜੀ ਜਿੱਦਾਂ ਵਰਡਸ ਵਗੈਰਾ ਥੋੜ੍ਹੇ ਡਿਫੀਕਲ ਯੂਜ ਕਰਦੇ ਆ।
ਹਾਂਜੀ ਬਹੁਤ ਡਿਫੀਕਲਟ ਯੂਜ ਕਰਦੇ ਆ, ਉਹ ਤਾਂ ਹੈ ਈ।
ਹਾਂ ਉਹਨਾਂ ਦੀ ਤਾਂ ਆਪਣੀ ਬੋਲੀ ਐ ਜੀ। ਉਹ ਤਾਂ, ਉਹ ਤਾਂ ਪਰਾਉਡ ਫੀਲ ਕਰਕੇ ਬੋਲਦੇ ਹੋਣਗੇ ਉਹ ਸਾਡੇ ਵਾਸਤੇ ਨਵੀਂ ਗੱਲ ਐ। ਖਿਆਲ ਬੋਲ ਆਪਣੀ, ਆਪਣੀ ਬੋਲੀ ਦਾ ਮਾਣ ਮਾਣ ਹੋਣਾ ਚਾਹੀਦਾ ਸਾਰਿਆਂ ਨੂੰ। ਜਿੱਦਾਂ ਅਸੀਂ ਹੁਣ ਪੰਜਾਬੀ ਨੂੰ ਕਰਦੇ ਆ ਅਹ ਪੰਜਾਬੀ ਬੋਲਣੀ ਪੰਜਾਬੀ 'ਚ ਗੱਲ ਕਰਨੀ। ਅਸੀਂ ਤਾਂ ਖੈਰ ਦਿੱਲੀ ਸ਼ਹਿਰ ਦੇ ਵਿੱਚ ਵੀ ਰਹਿ ਕੇ ਇੰਨਾ ਔਖਾ-ਸੌਖਾ ਟਾਈਮ ਕੱਢ ਕੇ ਵੀ ਅਸੀਂ ਪੰਜਾਬੀ ਬੋਲਦੇ ਆ ਅਸੀਂ- ਅ, ਖੈਰ ਮਾੜਾ ਮੋ ਟੱਚ ਥੋੜਾ ਜਾ ਚੇਂਜ ਹੋਈ ਜਾਂਦਾ ਵੀ ਪੰਜਾਬ ਦੀ ਬੋਲੀ ਤੇ ਤੇ ਦਿੱਲੀ ਦੀ ਬੋਲੀ ਤੇ ਅੰਤਰ ਆ ਕਾਫੀ। ਬਟ ਟਰਾਈ ਆਈ ਕਰੀਦਾ, ਟਰਾਈ ਆਈ ਕਰੀ ਦਾ ਕਿ ਤੁਸੀਂ ਪੰਜਾਬੀ 'ਚ ਗੱਲ ਕਰੋ।
ਹਾਂਜੀ, ਸਾਡੇ ਪਤਾ ਕੀ ਏ, ਹਾਂਜੀ ਕਈ ਲੋਕ ਲੋਕੀ ਨੇ ਨਾ ਮਤਲਬ ਕਿ ਹੈ ਪੰਜਾਬੀ ਨੇ ਸਰਦਾਰ ਨੇ ਪੱਗਾਂ ਬੰਨਿਆ ਸਰਦਾਰ ਫੈਮਲੀ ਨੂੰ ਬਿਲੋਂਗ ਪਰ ਉਹ ਆਪਣੇ ਘਰ ਬੱਚਿਆਂ ਨੂੰ ਹਿੰਦੀ ਬੋਲਦੇ ਆ। ਮੈਂ ਐ ਬੋਹਤ ਚੀਜ਼ ਆਪਣੇ ਏਦਰ ਜੰਮੂ ਸਾਈਡ ਚ ਦੇਖ ਰਈ ਆਂ ਕਿ ਮਤਲਬ ਬੱਚੇ ਛੇ ਤਿੰਨ-ਤਿੰਨ ਸਾਲ ਦੇ ਹੈਗੇ ਨੇ ਤੁਸੀਂ ਸਰਦਾਰ ਹੈਗੇ ਓ ਪੰਜਾਬੀ ਤੁਸੀਂ ਕਮ ਸੇ ਕਮ ਓਨੂੰ ਘਰ ਤੇ ਪੰਜਾਬੀ ਬੋਲੋ। ਮੰਨਦੀ ਆਂ ਮੈਂ ਸਕੂਲ ਹਿੰਦੀ ਚੱਲ ਰੀ ਐ, ਇੰਗਲਿਸ਼ ਚੱਲ ਰੀ ਐ, ਟਿਊਸ਼ਨ ਚੱਲ ਰੀ ਐ। ਓਨਾਂ ਨੂੰ ਗੁਰਮੁਖੀ ਵੀ ਭਾਸ਼ਾ ਦਓ ਆਪਣੀ ਮਾਂ ਬੋਲੀ ਬੋਲੋ ਜੀ। ਤੁਸੀਂ ਨੀ ਬੋਲੋਗੇ ਤਾਂ ਓ ਕਿੱਥੋਂ ਸਿੱਖੇਗਾ ਫੇਰ ਓ ਹਲਕੀ-ਹਲਕੀ ਖ਼ਤਮ ਹੁੰਦੀ ਜਾਏਗੀ।
ਹਾਂਜੀ ਹਾਂਜੀ-ਹਾਂਜੀ ਨਈ ਬਿਲਕੁਲ ਸਾਡੀ ਡਿਊਟੀ ਬਣਦੀ ਤ ਬੱਚਿਆਂ ਦਾ ਪੰਜਾਬੀ ਬੋਲਨੀ, ਜੇ ਅਸੀਂ ਓਨੂੰ ਕੌਂਫਰਟੇਬਲ ਫੀਲ ਨਈ ਕਰਵਾਂਗੇ। ਫੇਰ ਕਿੱਦਾਂ ਬੋਲੇਗਾ ਓ।
ਓ ਤੁਸੀਂ ਓਨੂੰ, ਹਾਂਜੀ ਤੁਸੀਂ ਓਨੂੰ ਗਲ ਓਨੂੰ ਸਿਖਾਓਗੇ ਨੀ ਤੇ ਅੱਗੇ ਕਿੱਥੋਂ ਬੋਲੇਗਾ। ਓ ਅੱਗੇ ਪੰਜਾਬੀ ਨੀ ਬੋਲੇਗਾ ਅੱਗੇ ਜੇੜੀ ਆਣ ਵਾਲੀ ਹੋਰ ਜਨਰੇਸ਼ਨ ਹੋਏਗੀ ਤੇ ਪੰਜਾਬੀ ਤੇ ਖ਼ਤਮ ਹੋਈ ਜਾਣੀ ਜਦੋਂ ਅੱਗੇ ਆਣੀ ਨੀ ਤੇ ਫੇਰ।
ਬਿਲਕੁਲ-ਬਿਲਕੁਲ, ਐਕਚੁਲੀ ਕੀ ਐ ਪੇਰੈਂਟਸ ਦੀ ਪਤਾ ਕੀ ਸੋਚ ਹੋ ਗਈ ਐ ਪੇਰੈਂਟਸ ਦੀ ਸੋਚ ਹੋ ਗਈ। ਅਸੀਂ ਬੱਚੇ ਨੂੰ ਪੰਜਾਬੀ ਬੋਲਾਂਗੇ ਨਾ ਤੇ ਓ ਸਕੂਲ ਚ ਜਾ ਕੇ ਪੰਜਾਬੀ ਬੋਲੇਗਾ ਬੱਚਿਆਂ ਨਾਲ। ਸੋ ਬੱਚੇ ਜੇ ਜੇ ਓਸ ਸਕੂਲ ਜਾ ਕੇ ਪੰਜਾਬੀ ਬੋਲੇਗਾ, ਅਤੇ ਓ ਅੱਗੇ ਓ ਹਿੰਦੀ ਜਾਂ ਇੰਗਲਿਸ਼ ਬੋਲਨਗੇ। ਬੱਚਾ ਜੇੜਾ ਹੈਗਾ ਕਮਿਊਨੀਕੇਟ ਨਈ ਕਰ ਪਾਏਗਾ, ਇਸ ਕਰਕੇ ਬੱਚੇ ਦੇ ਨਾਲ ਓਸ ਲੈਂਗੁਏਜ ਦੇ ਵਿੱਚ ਗੱਲ ਕਰੋ। ਜੇ ਜੇੜੀ ਲੈਂਗੁਵੇਜ ਦੇ ਵਿੱਚ ਸਕੂਲ ਜਾ ਕੇ ਗੱਲ ਕਰੇ, ਸੋ ਅ ਏ ਥਿੰਕਿੰਗ ਐ ਮਾਂ ਪਿਓ ਦੀ ਕਿਉਂ ਫੇਰ ਅ ਕਿਤੇ ਨਾ ਕਿਤੇ ਬੱਚੇ ਨੂੰ ਅੰਬੈਰਸਮੈਂਟ ਨੂੰ ਹੋਵੇ ਨਾ ਯਾਰ ਮੈਂ ਪੰਜਾਬੀ ਬੋਲ ਰਿਆ ਹਿੰਦੀ ਬੋਲ ਰਿਆ। ਦੀ ਗੱਲ ਸਮਝ ਆ ਰੀ ਐ ਓਨੂੰ ਦੀ ਗੱਲ ਸਮਝ ਆ ਰੀ ਐ ਸੋ ਮੇ ਬੀ ਏ ਥਿੰਕਿੰਗ ਹੋਵੇ ਬਟ ਨਈ ਮਤਲਬ ਏਦੇ ਵਿੱਚੋਂ ਵੀ ਕੋਈ ਸੋਚ ਕਰਨੀ ਚਾਈਦੀ ਐ ਕੁਛ ਸੋਚਨਾ ਚਾਈਦੈ। ਕਿ ਬੱਚਾ, ਬੱਚਾਸ ਹੌਲੀ-ਹੌਲੀ ਵੱਡਾ ਹੁੰਦਾ ਗਰੋਥ ਹੁੰਦਾ ਓਨੂੰ ਓ ਮਚਿਓਰ ਹੋ ਜਾਂਦਾ ਓਨੂੰ ਦੱਸਣਾ ਚਾਈਦਾ ਕਿ ਨਈ ਪੁੱਤ। ਹਿੰਦੀ ਵੀ ਸਿੱਖੋ, ਪੰਜਾਬੀ ਵੀ ਸਿੱਖੋ, ਇੰਗਲਿਸ਼ ਵੀ ਬੋਲੋ ਪਰ ਐਂ ਵੀ ਥੋਨੂੰ ਕਿਤੇ ਨਾ ਕਿਤੇ ਅੰਤਰ ਕਰਨਾ ਆਣਾ ਚਾਈਦਾ ਸਾਰੇਆਂ ਨੂੰ ਦੇ ਵਿੱਚ ਹਨਾ ਐ ਨੀ ਕਿ ਵੀ ਇੱਕੋ ਈ ਲੈਂ ਤੁਸੀਂ ਪਰਮਾਨੈਂਟ ਕਰ ਲੋ ਬਈ ਜੇੜੀ ਲੈਂਗੁਅਜ ਦੇ ਵਿੱਚ ਬੰਦਾ ਕਮਿਊਨੀਕੇਸ਼ਨ ਕਰ ਚ ਤੁਆਨੂੰ ਕੰਫਰਟੇਬਲ ਹੋਵੇ ਤੁਸੀਂ ਓਈ ਲੈਂ ਹਾਜੀ, ਬੋਲੋ ਹੈਨਾ, ਸੋ ਓਹੀ ਐ ਥੋੜਾ ਬੱਚੇ ਦੀ ਗਰੋਥ ਕਰੋ ਨਾਲ ਦੀ ਨਾਲ ਬੱਚੇ ਨੂੰ ਸਿਖਾਓ। ਅਸੀਂ ਤਾਂ ਆਪਨੇ ਆਪਨੀ ਤਾ ਫੁੱਲ ਟਰਾਈ ਕਰੀ ਦਾ ਪੰਜਾਬੀ ਬੋਲਨਾ। ਬਾਕੀ ਬਾਕੀ ਤਾਂ ਰੱਬ ਸੁੱਖ ਰੱਖੇ, ਪੰਜਾਬੀ ਤਾਂ ਵੈਸੇ ਈ ਫਲ-ਫੁਲ ਬੋਤ ਰੀਆ, ਸਾਡੇ ਸਿੰਗਰਾਂ ਨੇ ਬੋਤ। ਤ ਹੋਰ ਪੰਜਾਬੀਆਂ ਨੇ ਬੋਤ ਨਾ ਰੋਸ਼ਨ ਕਰਤਾ ਪੰਜਾਬੀ ਦਾ ਇੰਟਰਨੈਸ਼ਨਲੀ ਪੱਗ ਦਾ ਆਪਨਾ ਨਾ ਰੋਸ਼ਨ ਕਰਤਾ। ਲੋਕੀ ਵਰਲਡ ਲੈਵਲ ਤੋਂ ਲੋਕੀ ਪੰਜਾਬੀ ਨੂੰ ਪ੍ਰਮੋਟ ਕਰ ਰਏ ਨੇ। ਔਰ ਐ ਵੀ ਐ ਵੀ ਮਾਨ ਵਾਲੀ ਗੱਲ ਐ।
ਠੀਕ ਆ ਜੀ, ਠੀਕਾ ਚਲੋ ਫੇਰ ਕਰਦੀ ਆ ਕੋਲ।
ਠੀਕ-ਠੀਕ-ਠੀਕ ਐ ਜੀ, ਓਕੇ ਜੀ, ਓਕੇ, ਬ-ਬਾਏ, ਸਸ਼੍ਰੀ ਕਾਲ ਜੀ।